ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਕਰ ਰਹੇ ਸੀ ਕੀ ਹਾਲ ਚਾਲ।
ਵਧੀਆ ਕੁਛ ਨਹੀਂ ਬਸ ਬੱਚਿਆਂ ਨਾਲ ਬੈਠੇ ਹੈਗੇ ਗੇਮਸ ਖੇਲ ਰਹੇ ਹੈਗੇ ਹੈ। ਅੱਜ ਕੱਲ ਦੇ ਟਾਈਮ ਦੇ ਇਹੀ ਗੇਮਸ ਹੈਗੇ ਨੇ
ਹਾਂਜੀ ਉਹ ਵੀ ਹੈ।
ਸਾਰਾ ਦਿਨ ਫ੍ਰੀ ਨੀ ਹੋ ਪਾਦੇ ਤੇ ਫੇਰ ਹੁਨ ਇਸੇ ਟਾਈਮ ਤੇ ਏਹੀ ਬ ਬੱਚਿਆਂ ਨੂੰ ਹੁਣ ਸਾਡੇ ਵਾਲੇ ਗੇਮ ਤੇ ਹੁਣ ਰਹੇ ਨੀ ਬੱਚਿਆਂ ਦੇ ਗੇਮਸ ਹੈਗੇ ਨੇ ਹੁਣ। ਰਾਤ ਨੂੰ ਜਿਹੜੇ ਖੇਲ,
ਹਾਂ ਪਹਿਲਾਂ ਤਾਂ ਬੱਚੇ ਚਲੋ ਬਾਹਰ ਜਾ ਕੇ ਖੇਡ ਵੀ ਆਉਂਦੇ ਸੀ ਪਰ ਹੁਣ ਸਕਿਓਰਟੀ ਰੀਜ਼ਨਸ ਕਰਕੇ ਕਹਿ ਲਓ ਜਾਂ ਬੱਚਿਆਂ ਕੋਲ ਇੰਨਾ ਟਾਈਮ ਹੀ ਨਹੀਂ ਹੈ। ਨਾਲੇ ਥੋੜਾ ਅੱਜ ਕੱਲ੍ਹ ਬੱਚੇ ਮੋਬਾਇਲ ਦੇ ਉੱਤੇ ਜਾਂ ਟੀ ਵੀ ਉੱਤੇ ਜ਼ਿਆਦਾ ਬਿਜ਼ੀ ਰਹਿ ਰਹਿੰਦੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਬਾਹਰ ਜਾ ਕੇ ਵੀ ਖੇਲਣਾ ਕੋਈ ਗੇਮ ਹੁੰਦਾ।
ਅ ਉਹ ਨੂੰ ਘਰ ਦਾ ਪਤਾ ਹੈ ਕਿ ਘਰ ਬੈਠ ਕੇ ਲੈਪਟੋਪ ਤੇ ਇੰਨੇ ਗੇਮ ਹੁੰਦੇ ਨੇ ਟੈਬਲੇਟ ਤੇ ਇਹ ਗੇਮ ਖੇਲ ਸਕਦੇ ਏ ਜਾਂ ਟੀ ਵੀ ਦੇ ਨਾਲ ਕਨੈਕਟ ਕਰਕੇ ਖੇਲ ਸਕਦੇ ਹਾਂ। ਉਹਨਾਂ ਨੂੰ ਬਾਹਰ ਦੇ ਪਤਾ ਹੀ ਨਹੀਂ ਹੈਗੇ ਨੇ ਕਿੰਨਾ ਕੁਛ ਖੇਲਣਾ ਕਬੱਡੀ ਹੋ ਗਈ, ਖੋ-ਖੋ ਹੋ ਗਿਆ ਸਭ ਚੀਜ਼ਾਂ ਆਉਂਦੀਆਂ ਸੀ ਬੈਡਮਿੰਟਨ ਖੇਲ ਲਿਆ, ਕ੍ਰਿਕਟ ਖੇਲ ਲਿਆ ਹੋਰ ਕੁਛ ਨਹੀਂ ਤੇ, ਪਤੰਗ ਉੜਾ ਲਈ ਕੁਛ ਵੀ ਖੇਲ ਲਿਆ ਬਹੁਤ ਕੁਝ ਖੇਲ ਲੈਂਦੇ ਪਰ ਹੁਣ ਤੇ ਕੁਛ ਵੀ ਨਹੀਂ ਹੈਗਾ ਅੱਜ ਕੱਲ੍ਹ ਦੇ ਬੱਚੇ ਤੇ ਬਸ ਘਰ ਦੇ ਅੰਦਰ ਟੀ ਵੀ ਟੈਬਲੇਟ ਔਰ ਅ
ਹਾਂ, ਪਹਿਲਾਂ ਹੁੰਦੇ ਪਹਿਲਾਂ ਚ ਆਪਾਂ ਜਦੋਂ ਜਵਾਕ ਸੀ। ਤਾਂ ਆਪਾਂ ਵੀ ਤੇ ਕਿੰਨੇ ਸਾਰੇ ਗੇਮ ਖੇਡਦੇ ਹੁੰਦੇ ਸੀ। ਕਦੀ ਸਟਾਪੂ ਖੇਡ ਲਿਆ। ਕਦੀ ਉਹ ਖੇਡ ਲਿਆ ਕੀ ਕਹਿੰਦੇ ਆ। ਵਿਸ਼ ਅੰਮ੍ਰਿਤ ਖੇਡ ਲਿਆ, ਫੂਲ ਪਾਣੀ ਖੇਲਿਆ। ਆਪਣੇ ਆਪਣੇ ਨਏ ਨਏ ਗੇਮ ਬਣਾ ਲੈਂਦੇ ਸੀ। ਆਪਾਂ ਛੁਪੜਨ ਛੁਪਨ ਛੁਪ ਭਾਈ ਖੇਡਦੇ ਸੀ। ਖੋ- ਖੋ ਖੇਡਦੇ ਹੁੰਦੇ ਸੀ। ਬਟ ਅੱਜ ਕੱਲ੍ਹ ਬੱਚੇ ਇਹ ਸਭ ਕਹਿ ਲਓ। ਕਿ ਇਹ ਜਿਹੜੇ ਅ ਫਿਜ਼ਕਲ ਐਕਟੀਵਿਟੀ ਆ। ਉਹ ਵਾਲੇ ਕੰਮ ਕਰਨ ਨੂੰ ਕਰਨ ਤੋਂ ਰਾਜ਼ੀ ਨਹੀਂ ਹੈਗੇ। ਕਹਿੰਦੇ ਨਹੀਂ ਆਪਾਂ ਥੱਕ ਜਾਂਦੇ ਨੇ, ਨਾਲੇ ਸਕੂਲਾਂ ਨੇ ਪੜ੍ਹਾਈ ਇੰਨੀ ਕਰਾ ਰੱਖੀ ਹੈ। ਕਿ ਲੇਟ ਸਕੂਲੋਂ ਆਣਾ ਦੂਜੇ ਇੱਧਰ ਉਧਰ ਦੇ ਕੰਮ ਕਰਨੇ ਤੇ ਬੱਚੇ ਕਿੱਥੇ ਖੇਡਣਗੇ। ਫੇਰ ਉਹੀ ਓ ਸਕੂਲ ਜਾਂਦੇ ਨੇ ਬੱਚੇ।
ਸਕੂਲ, ਸਕੂਲ ਚ ਵੀ ਈ ਸਕੂਲ ਚ ਵੀ ਕੋਈ ਖੇਡ ਹੁੰਦਾ ਹੀ ਨਹੀਂ ਇੰਨਾ ਦਾ ਪੜ੍ਹਾਈ ਦਾ ਹੀ ਪ੍ਰੇਸ਼ਰ ਹੁੰਦਾ ਹੈਗਾ। ਇਹ ਘਰ ਚ ਅੱਧੇ ਘੰਟੇ ਬੂਟੇ ਦਾ ਅਗਰ ਦੇ ਦਿੱਤਾ ਖੇਲ ਤੇ ਕੀ ਦੇ ਦਿੱਤਾ। ਉਹਦੇ ਵਿੱਚ ਵੀ ਜ਼ਿਆਦਾ ਕੁਛ ਐਕਟੀਵਿਟੀ। ਹਾਂ, ਤੁਸੀਂ ਅਗਰ ਅਲਗ ਤੋਂ ਕੁਛ। ਕਰ ਰਹੇ ਹੈਗੇ। ਉਹਦੇ ਤਾਂ ਤੁਹਾਨੂੰ ਖਿਡਾ ਲੈਣਗੇ ਕੋਈ ਵੀ ਗੇਮ ਵਗੈਰਾ ਜਾਂ ਆਟਿਮ ਐਕਟਿਵੀਟੀ ਕਰਾ ਲੈਣਗੇ। ਬਾਕੀ ਤੇ ਘਰ ਚ ਓਦਾਂ ਸਕੂਲ ਚ ਵੀ ਇਨੀ ਐਕਟੀਵਿਟੀ ਨਹੀਂ ਰਹੇ ਇਹੀ ਹੈਗੀ ਹੈ, ਕਿ ਬਾਕੀ ਬੱਚਿਆਂ ਨੂੰ ਵੀ ਖਿਲਾਇਆ ਜਾਏ, ਉਹਦੇ ਵਿੱਚ ਬਹੁਤ ਘੱਟ ਹੋ ਗਈ ਹੈ, ਦੋ ਜਾਂ ਤਿੰਨ ਗੇਮ ਰਹਿ ਗਈਆਂ ਹੈਗੀਆਂ ਨੇ, ਔਰ ਅਗਰ ਤੁਸੀਂ। ਫੋਰਸ ਕਰੋ, ਕਿ ਸਾਡੇ ਬੱਚਿਆਂ ਨੂੰ ਖਿਡਾਓ 'ਤੇ ਉਹ ਕਹਿੰਦੇ ਨੇ, ਕਿ ਜਾਂ ਤੇ ਪੜ੍ਹਾ ਲੋ ਜਾਂ ਖਿਡ ਹੈਲੋ,
ਹਾਂਜੀ, ਉਹ ਵੀ ਹੈ, ਉਹ ਵੀ ਹੈ, ਨਾਲੇ ਅ ਮੇਰੇ ਮੁੰਡਾ ਜਿਹੜੇ ਸਕੂਲੇ ਪੜ੍ਹਦਾ ਉੱਥੇ ਤੇ ਕਹਿੰਦੇ ਨੇ ਫੁੱਟਬਲ ਤੇ ਹੈਗਾ ਏ ਸਵਿਮਿੰਗ ਕਰਾਦੇ ਨੇ, ਨਹੀਂ ਇਹ ਸਬ ਦੋ ਫੁੱਟਬਾਲ 'ਤੇ ਸਵਿਮਿੰਗ ਤੇ ਹੈਗੀ, ਹੈਗੀ ਏ ਲੇਕਿਨ- ਲੇਕਿਨ ਉਹੀ ਹੈ, ਕਿ ਤੀਹ ਬੱਚਿਆਂ ਨਾਲ ਇੱਕ-ਇੱਕ ਹੀ ਗੇਮ ਨੂੰ ਖਿਡਾਣਾ, ਹਰ ਇੱਕ ਬੱਚੇ ਉੱਤੇ ਫੋਕ ਫੋਕਸ ਕਰਨਾ ਉਹ, ਆਸਾਨ ਚੀਜ਼ ਨਹੀਂ ਹੈ, ਤੇ ਬੱਚੇ ਦੀ ਬੱਚੇ ਦੀ ਕੈਪੇਬਿਲਿਟੀ ਕਿਵੇਂ ਪਤਾ ਲੱਗੇ, ਕਿ ਇਹ ਵਾਲਾ ਬੱਚਾ ਜ਼ਿਆਦਾ ਅੱਛਾ ਕਰ ਰਿਹਾ, ਉਹ ਨਹੀ ਕਰ ਰਿਹਾ। ਨਾਲੇ ਅਗਰ ਸਕੂਲ ਤੋਂ ਬਾਅਦ ਇਹ ਸਭ ਚੀਜ਼ਾਂ ਸਿਖਾਓ, ਤੇ ਉਹਦੇ ਵਾਸਤੇ ਫਿਰ ਪੈਸੇ ਵੀ ਦਉ, ਫੇਰ ਉਹੀ ਲੱਗਦਾ ਹੈ, ਕਿ ਸਕੂਲ ਵੀ ਫੀਸਾਂ ਇੰਨੀ ਮਹਿੰਗੀਆਂ ਦੇ ਰਹੇ ਆ, ਉਹਦੇ ਬਾਅਦ ਵੀ ਤੁਸੀਂ ਉਹੀ ਚੀਜ਼ ਦੇ ਵੀ ਅਲੱਗ ਤੋਂ ਪੈਸੇ ਦੋ ਨਾਲੇ ਬਚ ਬੱਚਾ ਬੱਚੇ ਦੇ ਉੱਤੇ ਪੜ੍ਹਾਈ ਦਾ ਵੀ ਪ੍ਰੈਸ਼ਰ ਹੈ। ਉਹਦਾ ਵੀ ਪ੍ਰੈਸ਼ਰ ਹੈ ਉਹੀ ਹੈ। ਪਹਿਲਾਂ ਦੇ ਜ਼ਮਾਨੇ ਚ ਆਪਾਂ ਕਿੰਨੇ ਗੇਮ ਖੇਡਦੇ ਸੀ।
ਬਹੁਤ ਗੇਮ ਗੇਮ ਖੇਲਦੇ ਸੀ। ਹੁਣ ਤੇ ਅੱਜ ਕੱਲ੍ਹ ਕੁਛ ਨਹੀਂ ਏ, ਜਾਂ ਤੇ ਬੱਚੇ ਬਾਹਰ ਵੀ ਉਹਨਾਂ। ਨਹੀਂ, ਖੇਡਦਾ ਜਿੰਨਾ ਖੇਲਣਾ ਚਾਹੀਦਾ ਹੈਗਾ। ਅੱਜ ਕੱਲ ਬੰਚਾ ਬਾਹਰ ਓਨਾ ਵੀ ਨਹੀਂ ਨਿਕਲਦੇ। ਹੂੰ ਨਹੀਂ, ਇੱਕ ਡਰ ਵੀ ਲੱਗਦਾ ਹੈਗਾ ਹੈ। ਕਿ ਅਹ, ਸੜਕ ਤੇ ਵੀ ਬੱਚਾ ਅਗਰ ਨਿਕਲ ਜਾਏ ਕਿਤੇ ਤੇ ਥੋੜ੍ਹਾ ਜਿਹਾ ਡਰ ਹੀ ਰਹਿੰਦਾ ਹੈਗਾ, ਕਿਤੇ ਸਹੀ ਜਗ੍ਹਾ ਤੇ ਪਹੁੰਚ ਗਿਆ ਹੈਗਾ, 'ਤੇ ਉੱਥੇ ਖੇਲ ਵੀ ਰਿਹਾ ਹੈ, ਕਿ ਕੀ ਕਰ ਰਿਹਾ ਮਾਹੌਲ ਦਾ ਵੀ ਬਹੁਤ ਫ਼ਰਕ ਪੈ ਜਾਂਦਾ ਹੈਗਾ। ਹਜੇ, ਸਾਡਾ ਟਾਈਮ ਹੁੰਦਾ। ਸੀ, ਕਿ ਅਸੀਂ ਘਰ ਚ ਦੇਰ ਨਾ ਵੜੀ ਦਾ ਸੀਗਾ, ਅੱਜ-ਕੱਲ ਦੇ ਬੱਚੇ ਹੈਗੇ ਨੇ ਬਾਹਰ, ਨਿਕਲ ਕੇ ਰਾਜੀ ਨਹੀਂ ਹੈਗੇ, ਸਾਨੂੰ ਇੱਥੇ ਦੇ ਦੋ ਅਸੀਂ ਇੱਥੇ ਹੀ ਖੇਡ ਲਾਂਗੇ।
ਹਾਂ, ਉਹ ਵੀ ਹੈ, ਪਹਿਲਾਂ ਕੀ ਨਾ ਕਿ ਆਂਢ-ਗਵਾਂਢ ਆਂਢ -ਗੁਆਂਢ ਚ ਸਾਰੇ ਅੱਛੇ ਅ ਲੋਕ ਹੀ ਰਹਿੰਦੇ ਸੀ। ਨਾਲੇ ਥੋੜਾ ਪਿਆਰ ਵੀ ਜ਼ਿਆਦਾ ਸੀ, ਕਿ ਚੱਲ ਨਾਲ ਬਹਿ ਕੇ ਰੋਟੀ ਵੀ ਖਾ ਲੈਂਦੇ ਸੀ, ਆ ਆਢ-ਗੁਆਂਢ ਨਾਲ ਹੁਣ 'ਤੇ ਕੋਈ ਇੱਕ ਦੂਜੇ ਦੇ, ਘਰ ਜਾ ਕੇ ਰਾਜ਼ੀ ਨਹੀਂ ਹੈ, ਦਿੱਕਤ ਇੰਨੀ ਹੋ ਜਾਂਦੀ ਹੈ, ਲੋਕਾਂ ਨੂੰ ਕਿ ਬਈ ਏ ਤਾਂ ਸਾਡਾ ਜਵਾਕ ਤੁਹਾਡੇ ਵਾਕ ਨਾਲ ਖੇਡ ਰਿਹਾ। ਕੁਛ ਲੜਾਈ ਹੋ ਗਈ ਤੇ ਉਹ ਲੜਾਈ ਵੱਧਦੀ ਵੱਧਦੀ ਵੱਡ ਆ ਜਾਂਦੀ ਹੈ, ਤੇ ਨਾਲੇ-ਨਾਲੇ ਸਿਕਓਰਿਟੀ ਹੈ ਕਿ ਅੱਜ ਕਿਡਨੈਪਿੰਗ ਇੰਨੀ ਹੋ ਰਹੀ ਹੈ ਕਿ ਅਪਣੇ ਬੱਚੇ ਨੂੰ ਅਗਰ, ਆਪਾਂ ਭੇਜ ਵੀ ਦੇਈਏ ਬਲਕਿ ਆਪਣੀ ਜਾਣ ਪਹਚਾਣ ਵਾਲ ਕੁਛ ਲੜਾਈ ਦੇ ਕਰਕੇ ਏ ਕਰਕੇ ਕੁਛ ਨਾ ਕੁਛ ਕਰ ਦਿੰਦੇ ਨੇ ਬੱਚੇ ਬੱਚਿਆਂ ਦੇ ਉੱਤੇ, ਸਾਨੂੰ ਫਿਰ ਲੱਗਦਾ ਬੱਚਿਆਂ ਦੇ ਉੱਤੇ ਲੱਗਦਾ ਹੈ ਸਾਨੂੰ ਕਿ ਬਈ ਏ ਕਿਉਂ
ਇਹ ਚੀਜ਼ ਲੱਗਦੀ ਹੈਗੀ ਨਾ ਕਿ ਬੱਚਾ ਬੱਚਾ ਉਹ ਚੀਜ਼ ਨਹੀਂ ਕਰ ਪਾਦਾ ਹੈਗਾ ਜੋ ਅਸੀਂ ਅਪਣੇ ਟੈਮ ਤੇ ਕੀਤੀਆਂ ਸੀ। ਸ਼ਰੀਰਿਕ ਤੌਰ ਤੇ ਔਨੇ ਮਜ਼ਬੂਤ ਰਹੇ ਹੈਗੇ ਹੈ ਕਿ ਅਸੀਂ ਕੁਛ ਵੀ ਅੱਜ ਕੰਮ ਕਰ ਲਈ ਏ ਜਾਂ ਕਿਸੇ ਵੀ ਤਰੀਕੇ ਦੀ ਖੇਡ ਕਰ ਲਈ ਏ, ਉਹ ਅੱਜ ਕੱਲ੍ਹ ਦੇ ਬੱਚੇ ਖੇਡ ਨਹੀਂ ਸਕਦੇ ਜੋ ਅਸੀਂ ਅਹ ਸਟਾਪੂ ਖੇਡ ਲਿਆ ਜਾਂ ਖੋ-ਖੋ ਖੇਡ ਲਿਆ। ਜਾਂ ਕਬੱਡੀ ਖੇਲ ਲਿਆ ਕੁਛ ਵੀ ਖੇਲ ਲਿਆ, ਇਹ ਅੱਜ ਕੱਲ੍ਹ ਦੀ ਚੀਜ਼ਾਂ ਬੱਚੇ ਨਹੀਂ ਖੇਡ ਸਕ ਦੇ ਨੇ ਕਿ ਉਹ ਇਸ ਤਰੀਕੇ ਨਾਲ ਕੁਛ ਵੀ ਖੇਡ ਸਕਣ
ਉਹਨਾਂ ਦਾ ਉਨਾਂ ਸਰੀਰ ਨਹੀ ਹੈ ਮਜ਼ਬੂਤ ਉਹ ਸਿਰਫ ਇੱਕ ਦਾਇਰੇ ਚ ਹੀ ਰਹਿ ਗਏ ਹੈਗੇ ਨੇ, ਕਿ ਬਸ ਇਸ ਤੋਂ ਬਾਹਰ ਉਹ ਤਾਂ
ਹਾਂਜੀ ਉਹ ਤੇ ਹੈ ਹੀ ਏ। ਪਹਿਲਾਂ ਤੇ ਆਪਾਂ ਟਾਇਰ ਨੂੰ ਵੀ ਭਜਾ ਭਜਾ ਕੇ ਖੇਡਣ ਵਾਲਾ ਗੇਮ ਹੀ ਇੰਨੇ ਮਜ਼ੇਦਾਰ ਖੇਲ ਲੈਂਦੇ ਸੀ।
ਪੂਰਾ ਸਰੀਰ ਸਾਡਾ ਸੂਰਤੀ ਰਹਿੰਦੀ ਸੀਗੀ। ਪੂਰਾ ਸਰੀਰ ਲੱਤਾਂ ਬਾਹਵਾਂ ਸਭ ਸਫੁਰਤੀ ਰਹਿੰਦੀ ਸੀ ਉਹਦੇ ਵਿੱਚ, ਹੁਣ ਤੇ ਕੁਛ ਵੀ ਨੀ ਹੈਗੀ ਹੈ।
ਬਲਕਿ ਮੈਨੂੰ ਲੱਗਦਾ ਪਹਿਲਾਂ ਦੇ ਜ਼ਮਾਨੇ ਚ ਆਪਾਂ ਬੱਤੀ ਜਾਣ ਦਾ ਵੇਟ ਕਰਦੇ ਹੁੰਦੇ ਸੀ ਕਿ ਬੱਤੀ ਜਾਏਗੀ ਮੰਮੀ ਕਹੇਗੀ ਚਲੋ, ਕਿਤਾਬਾਂ ਰੱਖੋ ਥੋੜੀ ਦੇਰ ਖੇਡ ਲੋ ਤੇ ਉਹਦੇ ਵਿੱਚ ਵੀ ਆਪਾਂ ਨੇਰੇ ਦੇ ਵਿੱਚ ਵੀ ਪਕੜਨ ਪਕੜਾਈ ਖੇਲੋ ਜਾਂ ਵਿਸ਼ ਅੰਮ੍ਰਿਤ ਖੇਲੋ ਜਾਂ ਤੇ ਛੁਪਨ ਛੁਪਾਈ ਖੇਡ ਲੈਂਦੇ ਸੀ। ਕਿ ਬੱਤੀ ਗਈ ਹੈ ਇੱਥੇ ਛੁਪਾਂਗੇ, ਤੇ ਹੁਣ ਇਹ ਕਰਾਂਗੇ, ਉਹ ਕਰਾਂਗੇ, ਪਹਿਲਾਂ ਤੋਂ ਹੀ ਪਲੈਨ, ਹਾਂਜੀ ਉਹੀ ਹੈ ਇਹ ਪਹਿਲਾਂ ਆਪਾਂ ਇੰਨੇ ਸਾਰੇ ਗੇਮ ਹੁੰਦੇ ਸੀ ਨਾਲੇ ਸਾਰੇ ਬੱਚਿਆਂ ਦੇ ਵਿੱਚ ਪਿਆਰ ਵੀ ਸੀ ਸਭ ਕੁਛ ਸੀ। ਹੁਣ ਤਾਂ ਇੱਕ ਤਾਂ ਸਿਓਰਿਟੀ ਕਰਕੇ ਤੁਸੀਂ ਕਿੱਥੇ ਨੀ ਭੇਜ ਸਕਦੇ ਬੱਚੇ ਨੂੰ ਨਾਲੇ ਵੱਡੇ ਕੀ ਕਰਦੇ ਅਪਣੀ, ਅਪਣੀ ਆਪਣੀ ਪ੍ਰੋਬਲਮ ਦਾ ਸੋਲਿਊਸ਼ਨ ਬੱਚਿਆਂ ਕੋਲੋਂ ਕੱਢਦੇ ਨੇ ਕਿ ਨਫ਼ਰਤ ਹੈਗੀ ਹੈ, ਵੱਡੇ ਨਾਲ ਕੁੱਝ ਗੱਲ ਹੋ ਗਈ ਤੇ ਉਹਦਾ ਬੱਚੇ ਨਾਲ ਈ ਕਰਾਂਗੇ, ਕਿੰਨੇ ਕੇਸ ਇਸ ਤਰ੍ਹਾਂ ਦੇ ਸੁਣਨ ਨੂੰ ਮਿਲਦੇ ਨੇ ਕਿ ਬੱਚਾ ਫਲਾਨੇ ਘਰ ਗਵਾਂਢ ਕੋਲ ਖੇਡਣ ਗਿਆ ਉਹਨੇ ਗੁੱਸੇ ਚ ਆ ਕੇ ਬੱਚੇ ਨੂੰ ਮਾਰ ਹੀ ਦਿੱਤਾ। ਦਿੱਤਾ ਤੇ ਇਹ ਸਭ ਚੀਜ਼ਾਂ ਸੁਣ ਕੇ ਹੋਰ ਡਰ ਲੱਗਦਾ ਹੈ ਕਿ ਬਈ ਬਚ ਬੱਚੇ ਨੂੰ ਨਾ ਹੀ ਭੇਜੋ ਤੇ ਬੈਟਰ ਹੀ ਏ।
ਨਾਲੇ ਅੱਜ ਕੱਲ ਇਹ ਵੀ ਹੈਗਾ ਨਾ ਕਿ ਬੱਚੇ ਬਾਹਰ ਅਸੀਂ ਵੀ ਭੇਜ ਕੇ ਰਾਜੀ ਜੀ ਨੀ ਬੱਚੇ ਵੀ ਬਾਹਰ ਜਾ ਕੇ ਰਾਜੀ ਨੇ, ਪਰ ਕਿਤੇ ਨਾ ਕਿਤੇ ਬੱਚਿਆਂ ਦੇ ਉੱਪਰ ਵੀ ਇਫੈਕਟ ਇਸ ਚੀਜ਼ ਦਾ ਪੈਂਦਾ ਹੈਗਾ ਹੈ ਕਿ ਹਾਂ ਬੱਚੇ ਸ ਸਕਰੀਨ ਦੇ ਸਾਹਮਣੇ ਹੀ ਰਹਿ ਗਏ ਨੇ ਉਹ ਤੇ ਬਾਹਰ ਹੁਣ ਨਾ ਓਨਾਂ ਅਪਣਾ ਦਿਮਾਗ ਵੀ ਨੀ ਹੈ ਸਾਡਾ ਹੁੰਦਾ ਸੀਗਾ ਅਸੀਂ ਇਧਰ ਘੁੰਮਣਾ, ਉਧਰੋਂ ਘੁੰਮਣਾ, ਐ ਕਰਨਾ, ਉਹ ਕਰਨਾ, ਸਾਡਾ ਦਿਮਾਗ ਚਾਰੋ ਪਾਸੇ ਚੱਲ ਦਾ ਸੀ ਅੱਜ ਕੱਲ ਦੇ ਬੱਚਿਆਂ ਦਾ ਦਿਮਾਗ ਉਤਨਾ ਹੀ ਚੱਲਦਾ ਹੈਗਾ ਸਿਰਫ ਟੀ ਵੀ, ਟੈਬਲੇਟ ਔਰ ਲੈਪਟੋਪ ਤੱਕ ਹੀ ਰਹਿ ਗਿਆ ਹੈਗਾ ਸਾਡਾ ਨੀ ਓ ਸਾਡੇ ਵਾਲਾ ਨੀ ਆਂਦਾ ਕਿ ਅਸੀਂ ਚਾਰ ਖੇਲ ਹੁੰਦੇ ਸੀਗੇ ਤੇ ਚਾਰ ਖੇਲ ਦੇ ਵਿੱਚ ਏ ਚਾਰ ਤਰੀਕੇ ਨਾਲ ਖੇਡਿਆ ਜਾ ਸਕ ਦਾ ਸੀਗਾ ਅਸੀਂ ਸੋਚਦੇ ਸੀਗੇ ਪੰਜਵਾਂ ਰਾਹ ਕਿਹੜਾ ਹੈਗਾ ਹੋਰ ਕਿੱਥੋਂ ਘੁੰਮ ਘੁਮਾ ਕੇ ਅਸੀ ਐ ਕੰਮ ਕਰ ਸਕਦੇ ਹੈਗੇ ਆ ਅੱਜ ਕੱਲ੍ਹ ਦੇ ਬੱਚੇ ਏ ਚਾਰ ਅਗਰ ਸਾਨੂੰ ਦਿੱਤੇ ਗਏ ਨੇ ਨਾ ਕੀ ਚਾਰ ਤਰੀਕੇ ਹੈਗੇ ਨੇ ਤੇ ਓ ਚਾਰ ਤਰੀਕ ਚ ਓ ਚਾਰ ਤਰੀਕੇ ਕਹਿੰਦੇ ਇੱਕ ਅਪਣਾ ਲੋ ਓ ਦੂਜਾ ਕਰਲੋ, ਤੀਜਾ ਕਰਲੋ, ਓ ਪੰਜਵੇਂ ਵਾਲੇ ਪਾਸੇ ਨੀ ਜਾਣਗੇ ਤੇ ਚਾਰ ਹੈ ਨਾ ਬੋਹ
ਹਾਂ ਮਤਲਬ ਦਿਮਾਗ ਨੂੰ ਬਿਲਕੁੱਲ ਵੀ ਏਨਾਂ ਨੇ ਖ਼ਰਚ ਨੀ ਕਰਨਾ। ਬਾਕੀ ਓਹੀ ਐ ਮੋਬਾਈਲ-ਮੋਬਾਈਲ ਟੀਵੀ ਟੈਬਲੇਟ ਅੱਜ ਕੱਲ ਏਨਾਂ ਨੇ ਨਾ ਬੱਚਿਆਂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਗੁਲਾਮ ਬਣਾਇਆ ਹੋਇਆ ਆਪਣਾ ਓ ਬਸ ਉੱਥੇ ਈ ਵੜੇ ਰੈ ਰਹਿਣਗੇ ਟੀ ਵੀ ਦੇ, ਮੋਬਾਇਲ ਦੇ ਤੇ, ਮਾਂ ਬਾਪ ਬਾਜਾਂ ਵੀ ਮਾਰਦੀ ਰਹਿਣ ਨਾ ਕਿ ਆਜੋ ਰੋਟੀ ਖਾ ਲੋ।
ਪੰਜ ਮਿੰਟ ਰੁਕ ਜੌ ਪੰਜ ਮਿੰਟ ਰੁਕ ਜੌ ਮੇਰੀ-ਮੇਰੀ ਐ ਪਲੇਅ ਚੱਲ ਰੀ ਹੈਗੀ ਐ ਮੇਰਾ ਫਰੈਂਡ ਹਾਲੇ ਖੇਲ ਰਿਆ। ਪੰਜ ਮਿੰਟ ਰੁਕ ਜੌ
ਵਿੱਚ ਐ ਪਬਜੀ ਦਾ ਕਿੰਨਾ ਰੋਲਾ ਪਾਇਆ ਸੀ ਬੱਚੇ ਪਾਗਲ ਈ ਹੋ ਗਏ ਸੀ ਪਬਜੀ ਖੇਡ ਖੇਡ ਕੇ ਕੇ ਬੱਚੇ ਈ ਮਤਲਬ ਚਿੱਲਾ ਚਿਲਾ ਕੇ ਗੱਲਾਂ ਕਰ ਰੇ ਇੱਕ ਦੋ ਵਾਰੀ ਤੇ ਮੈਂ ਆਪ ਡਰ ਗੀ ਸੀ ਕਿ ਬੱਚਾ ਆਪਣੇ ਆਪ ਈ ਮੋਬਾਇਲ ਨਾਲ ਗੱਲਾਂ ਕਰੀ ਜਾ ਰਿਆ ਏਨੂੰ ਕੁਛ ਪ੍ਰੋਬਲਮ ਵੋਬਲਮ ਐ ਅੱਜ ਮੇਰੇ ਹਸਬੈਂਡ ਨੇ ਦੱਸਿਆ ਨਈ ਨਈ ਏਤਾ ਗੇਮ ਐ ਇਸ ਤਰ੍ਹਾਂ ਦਾ ਜਿਦੇ ਵਿੱਚ ਐ ਖੇਡ ਰਿਆ ਚੀ ਚਲਾ ਕੇ ਮੈਂ ਕਿਆ ਇਹੋ ਕਿਹੋ ਜਾ ਗੇਮ ਹੈਗਾ ਜੇੜਾ ਤੁਸੀਂ ਮੋਬਾਇਲ ਦੇ ਉ ਤੇ ਇਕ ਚਿੱਲਾ ਚਿੱਲਾ ਕੇ ਖੇਡ ਰੇ ਓ ਸਭ ਕੁੱਛ ਕਰ ਰੇ ਓ। ਇਸ ਤੋਂ ਚੰਗਾ ਤੇ ਭਈਆ ਤੁਸੀਂ ਜਾ ਕੇ ਚਾਰ ਦੋਸਤਾਂ ਨਾਲ ਖੇਡਲੋ।
ਮੇਰਾ ਮੁੰਡਾ ਵੀ ਕੈਂਦਾ ਜੀ ਪਬਜੀ ਖੇਲਣਾ ਮੈਂ ਪਬਜੀ ਨਾ ਖੇਲ ਤੂੰ ਓਦੀ ਜਗਾ ਤੂੰ ਕੁੱਛ ਹੋਰ ਖੇਲ ਲਾ। ਤੇ ਐ ਕਿ ਓਦੇ ਵਿੱਚ ਈ ਬੜੇ। ਰਹਿਣਾ ਵੜੇ ਰਹਿਣਾ ਚਾਰ ਲੋਕਾਂ ਨੂੰ ਓਦੇ ਚ ਹੋਰ ਵਿਚ ਵਾੜ ਲੋ ਮੈਂ ਕੈਨੀ ਜਾਂ ਤਾਂ ਗੇਮ ਦੇ ਓਦੇ ਵਿੱਚ ਨੀ ਤੁਸੀਂ ਏ ਨਾਲ ਵਧੀਆ ਤੁਸੀਂ ਚੈਸ ਖੇਲੋ ਘਰ ਅੰਦਰ ਵੀ ਹੈਗਾ ਔਰ ਆਪਣਾ ਤੁਹਾਡਾ ਬਹੁਤ ਅੱਛੇ ਗੇਮ ਹੁੰਦੇ ਨੇ ਤੁਸੀਂ ਤੁਸੀਂ ਖੇਡੋ ਅਸੀਂ ਵੀ ਖੇਡੇ ਹੋਏ ਨੇ ਹੋਰ ਕੀ ਤੁਹਾਨੂੰ ਸੋਚਣਾ ਪਏਗਾ। ਕੀ-ਕੀ ਕਰਨਾ ਏ ਕੀ ਨੀ ਕਰਨਾ ਸਾਮਣੇ ਵਾਲੇ ਤੇ ਵੀ ਡਿਪੈਂਡ ਇੱਕ ਤੁਹਾਡੇ ਨਾਲ ਇੱਕ ਫਿਜ਼ਕਲੀ ਕੋਈ ਹੋਏਗਾ ਤੇ ਤੁਸੀਂ ਆਪਣਾ ਅਹ ਓਦੇ ਤੇ ਖੇਡੋਗੇ ਆਪਣਾ ਦਿਮਾਗ ਲਗਾਓਗੇ ਸਭ ਕੁੱਛ ਕਰੋਗੇ ਹੁਣ ਏਦਾਂ ਬੈਠੇ-ਬੈਠੇ ਫੋਨ ਤੇ ਤੇ ਕੁੱਛ ਵੀ ਚਲਾਈ ਚਲੋ ਕੁੱਛ ਵੀ
ਪਹਿਲਾਂ ਤਾਂ ਸੋਚੋ ਲੂਡੋ ਆਪਾਂ ਘਰੇ ਬੈਠ ਕੇ ਚਾਰ ਜਣ ਖੇਡਦੇ ਹੁੰਦੇ ਸੀ ਹੁਣ ਤੇ ਲੂਡੋ ਵੀ ਮੋਬਾਇਲ ਤੇ ਆ ਗਿਆ ਸੋਚੋ ਉੱਥੋਂ ਵੀ ਹਟਾ ਦਿੱਤਾ ਐ ਹਮਲ ਮਤਲਬ ਮੈਂ ਕੈ ਰੀ ਹਾਂ ਕਿ ਮੋਬਾਇਲ ਤੇ ਗੁਲਾਮ ਬਣਾ ਲਿਆ ਸਾਰਿਆਂ ਨੂੰ।
ਹੱਥ ਨਾਲ ਅਸੀਂ ਡਾਈ ਸੁੱਟਣਾ ਓ ਚੀਜ਼ ਰੈ ਈ ਗਈ ਹੈਗੀ ਓ ਵੀ ਫਿੰਗਰ ਟੱਚ ਹੋ ਗਿਆ।
ਆਪਾਂ ਗਰਮੀ ਦੀ ਛੁੱਟੀਆਂ ਚ ਜਦੋਂ ਜਾਂਦੀ ਸੀ ਆਪਣੇ ਨਾਨਕੇ ਉੱਥੇ ਜਾ ਕੇ ਆਪਾਂ ਕੀ ਕੈਰਮ ਬੋਰਡ ਖੇਡਣਾ ਐ ਸਭ ਕਿੰਨੇ ਅੱਛੇ-ਅੱਛੇ ਗੇਮ ਸੀ ਦਿਮਾਗੀ ਕਸਰਤ ਹੋ ਜਾਂਦੀ ਸੀ। ਕਿ ਸਾਡੀ ਫਿਜੀਕਲ ਐਕਟੀਵਿਟੀ ਦਿਮਾਗ ਵੀ ਲਗਾਣਾ ਏ ਕਿ ਨਈ ਆਪਾਂ ਰਾਣੀ ਲੈਣੀ ਐ ਹੁਣ ਕੈਰਮ ਦੇ ਅੰਦਰ ਖੇਡਣਾ ਐ ਲੂਡੋ ਖੇਡਣਾ ਤੇ ਕਿਵੇਂ ਕਿਸੇ ਦੀ ਗੋਟੀ ਕਿਵੇਂ ਕਾਟੀ ਜਾਏ ਕੀ ਕਰੀਏ ਐ ਸਭ ਚੀਜ਼ਾਂ ਤੇ ਮਾਂ ਕੀ ਕਰਦੀ ਅਯਨਾ ਨਾਲੇ ਚੈਸ ਹੈ ਕਿਹੜੀ ਚਾਲ ਕਰਾਂਗੇ ਕਿ ਚੈੱਕ ਐਂਡ ਮੇਟ ਹੋ ਜਾਏ ਭੱਜ ਜਾਈਏ ਐ ਵੀ ਗੇਮ ਨੇ ਲੇਕਿਨ ਅੱਜ ਕੱਲ੍ਹ ਬੱਚੇ ਓ ਸਭ ਛੋੜ ਕੇ ਨਾ ਮੋਬਾਇਲ ਦੇ ਉੱਤੇ ਮੋ ਬਾਇਲ ਦਾ ਇੰਨਾ ਇਫੈਕਟ ਪੈ ਗਿਆ ਨਾ ਕਿ ਅ ਅੱਖਾਂ ਤੇ ਖਰਾਬ ਹੋ ਹੀ ਰਹੀਆਂ ਨੇ ਬੱਚਿਆਂ ਦੀ ਮੈਨੂੰ ਤਾਂ ਲੱਗ ਮੈਨੂੰ ਤੇ ਇਹ ਵੀ ਬਹੁਤ ਵਾਰੀ ਦੇਖਿਆ ਕਿ ਬੱਚਿਆਂ ਨੂੰ ਦਿਮਾਗੀ ਦਿੱਕਤ ਵੀ ਬਹੁਤ ਜ਼ਿਆਦਾ ਆ ਗਈ ਹੈ
ਹੋ ਜਾਂਦੀ ਇਹ ਹੁੰਦਾ ਸੀ ਨਾ ਪਹਿਲੇ ਕਿ ਅਸੀਂ ਲੋਕ ਖੇਲਦੇ ਸੀਗੇ ਸ ਅਸੀਂ ਇੱਕ ਟੀਮ ਵਰਕ ਹੁੰਦਾ ਸੀਗਾ ਕਿ ਇੱਕ ਟੀਮ ਦੇ ਵਿੱਚ ਰਹਿ ਕੇ ਖੇਲ ਰਹੇ ਹੈਗੇ ਹੈ ਸਭ ਕੁਛ ਕਰ ਰਹੇ ਹੈਗੇ ਹੈ ਇੱਕ ਦੂਸਰੇ ਦੀ ਸੁਣਨੀ ਮੰਨਨੀ। ਕਿ ਕਿਸ ਤਰੀਕੇ ਨਾਲ ਖੇਲਣਾ ਹੈ ਕਿੱਦਾਂ ਨਹੀਂ ਖੇਲਣਾ ਹੈਗਾ ਇੱਕ ਦੂਸਰੇ ਦੇ ਨਾਲ ਹੂੰ ਅੱਛਾ। ਉਹ ਲਗਾਵ ਜਹਾ ਹੋ ਜਾਂਦਾ ਸੀਗਾ ਕਿ ਹਾਂ ਅਸੀਂ ਇੱਕ ਦੂਸਰੇ ਦੇ ਨਾਲ ਖੇਲਣਾ ਹੈ।
ਹਾਂਜੀ ਉਹ ਤੇ ਬਿਲਕੁਲ ਹੀ ਨਹੀਂ ਹੈ। ਹੁਣ ਤੇ ਬੱਚਿਆਂ ਨੂੰ ਬਸ। ਕਹਿ ਦੋ ਕਿ ਜਾਓ ਅਗਰ ਕੋਈ ਆਪ ਕਜ਼ਨ ਵੀ ਆ ਜਾਂਦੇ ਨੇ ਨਾ ਭੈਣ ਭਰਾ ਆ ਜਾਂਦੇ ਨੇ। ਤੇ ਉਹਨਾਂ ਨੂੰ ਕਹਿ ਦੋ ਕਿ ਜਾਓ ਉਹਨਾਂ ਨਾਲ ਖੇਡੋ ਤੇ ਉਹਨਾਂ ਨੂੰ ਵੀ ਆਪਣੇ ਨਾਲ ਮੋਬਾਇਲ ਤੇ ਲਗਾ ਲੈਣਗੇ।
ਹੋ ਹ ਆਹੋ ਸਾਡੇ ਨਾਲ ਤੁਸੀਂ ਵੀ ਆ ਜਾਓ ਜੁੜ ਜਾਓ ਤੁਹਾਡੇ ਕੋਲ ਮੋਬਾਇਲ ਆ ਤੁਸੀਂ ਵੀ ਆ ਜਾਓ।
ਹਾਂ ਅੱਜ ਕੱਲ੍ਹ ਤਾਂ ਇਹੀ ਹੈ। ਮਤਲਬ ਜਿਹੜਾ ਮਜ਼ਾ ਇੱਥੇ ਬਹਿ ਕੇ। ਆਰਾਮ ਨਾਲ ਕੈਰਮ ਬੋਰਡ ਦੇ ਵਿੱਚ ਯਾ ਲੂਡੋ ਦੇ ਵਿੱਚ ਚਾਰ ਬੱਚ ਬੱਚਿਆਂ ਨਾਲ ਬੈ ਕੇ ਖੇਡਦੇ ਹੁੰਦੇ ਸੀ ਯਾਦਾਂ ਰਹਿ ਗਈਆਂ ਬਸ ਹੋਰ ਕੁਛ ਨੀ ਹੁਨ ਤੇ ਸਭ ਕੁਛ ਮੋਬਾਇਲ ਤੇ ਓ ਗਿਆ ਉਹ ਮੋਬਾਇਲ ਨੇ ਤੇ ਬਿਲਕੁਲ ਕੋ ਕਹਿ ਲਓ ਕਿ ਬੱਚਿਆਂ ਦੇ ਦਿਮਾਗ ਦਾ ਤੇ ਵੱਡਿਆਂ ਦਾ ਵੀ ਬੇੜਾ ਗਰਕ ਕਰਤਾ। ਕੁਛ ਰਿਹਾ ਨੀ ਗਿਆ ਹੈ ਸਿਰਫ ਮੋਬਾਈਲ, ਮੋਬਾਈਲ, ਮੋਬਾਈਲ।
ਇੱਦਾਂ ਦਾ ਹੋ ਗਿਆ ਕਿ ਹੁਣ ਬੰਦਾ ਕਹਿੰਦਾ ਹੈ ਕਈ ਵਾਰੀ ਤੇ ਬ ਸਾਡੇ ਵਰਗੇ ਆਪ ਈ ਫੜਾ ਦਿੰਦੇ ਲੋਕ ਬੱਚੋਂ ਚ ਲੋ ਥੋੜੇ ਦੇਰ ਖੇਡਲੋ ਅਸੀਂ ਬਾਕੀ ਦੇ ਕੰਮ ਕਰ ਲਈਏ।
ਹਾਂ ਏ ਵੀ ਏ।